ਹੈਲੋ
ਹੈਲੋ
ਹਾਂਜੀ ਸ਼ਸ਼ੀ ਆ ਕਾਲ ਜੀ
ਸ਼ਸ਼ੀ ਕਾਲ ਮੈਮ
ਹਾਂਜੀ ਹੋਰ ਕਿਵੇਂ ਓ?
ਵਧੀਆ ਜੀ
ਹੋਰ ਘਰੇ ਸਭ ਠੀਕ ਐ?
ਹਾਂਜੀ ਹਾਂਜੀ
ਚਲੋ ਵਧੀਆ ਈ ਚਾਈਦੇ ਐ। ਹੋਰ ਆਪਣੇ ਦੀ ਸਾਈਡ ਕਿੰਨੀ ਕ ਗਰਮੀ ਐ?
ਇੱਥੇ ਤਾਂ ਬੋਤ ਗਰਮੀ ਐ ਜੀ।
ਹੰ, ਗਰਮੀ ਸਾਰੀ ਕੀਤੀ ਇੰਨੀ ਏ, ਬਾਰਿਸ਼ ਨਈ ਹੋ ਰਈ ਨਾ।
ਨਈ ਸਾਡੇ ਹੋਈ ਏ, ਅਸੀ, ਸਾਡੇ ਸਾਡੇ ਤੇ ਹੋਈ ਏ ਅਜੇ ਕੱਲ ਈ ਹੋਈ ਏ ਬਾਰਿਸ਼, ਇੱਥੇ
ਅੱਛਾ-ਅੱਛਾ, ਨਈ ਸਾਡੇ ਨੀ ਹੋਏਗੀ ਸਾਡੇ ਕੱਲ ਥੋੜ੍ਹੀ ਮੋਟੀ ਸੀਗਾ ਸੜਕ ਕਾ ਵਗੈਰਾ ਜਾਂ ਇਹ ਹਾਂ, ਹਨੇਰੀ ਚੱਲ ਗੀ ਸੀ, ਹਨੇਰੀ ਬਾਅਦ ਫੇਰ ਓਹ ਬੱਦਲ ਚੱਲ ਗਿਆ, ਉੱਡ ਗਿਆ।
ਨਈ ਸਾਡੇ ਤਾਂ ਕੱਲ ਵੀ ਹੋਈ ਸੀ ਬਾਰਿਸ਼ ਤੇ, ਚਾਰ-ਪੰਜ ਦਿਨ ਪੈਲਾਂ ਵੀ ਬੋਤ ਬਾਰਿਸ਼ ਹੋਈ ਸੀ, ਇੱਥੇ।
ਅੱਛਾ, ਨਈ ਸਾਡੇ ਨੀ ਹੋਇਗੀ। ਸਾਡੇ ਬੋਤ ਜਿਆਦਾ ਗਰਮੀ
ਹੁੰ, ਸਾਡੇ ਬਾਰਿਸ਼ ਤੇ ਬੋਤ ਹੋਰੀ ਏ ਇੱਥੇ
ਹੂੰ-ਹੂੰ-ਹੂੰ ਓਈ ਥੋੜੀ ਮੋਟਾ ਵੀ ਮੀਂਹ ਪੈ ਜਾਣਾ ਹੈਗਾ ਥੋੜਾ ਠੰਡਾ ਹੋ ਜਾਏਗਾ ਮੌਸਮ। ਹੁਨ ਮੀਂਹ ਦੀ
ਨਈਂ ਸਾਡੇ ਨਈਂ, ਗਰਮੀ ਤਾਂ ਸਾਡੇ ਮਤਲਬ ਕਲੀ ਬਾਰਿਸ਼ ਹੋਈ ਐ ਤਾਂ ਐਸ ਕਰਕੇ ਫਿਰ ਵੀ ਨਾ ਐਥੇ ਇੰਨੀ ਗਰਮੀ ਅੱਜ ਪੰਜਾਹ ਡਿਗਰੀ ਤਾਪਮਾਨ ਹੈਗਾ ਜੇ ਇੱਥੇ ਅੱਜ
ਹਾਂ, ਉਈ ਐ ਬੀ ਜਦੋਂ ਹੁਨ ਜੇ ਸਾਰੇ ਪਾਸੇ ਮੀਂਹ ਪਵੇ ਨਾ ਫੇਰ ਤਾਂ ਬੀ ਠੰਡਾ ਹੋ ਜੇ ਮੌਸਮ। ਹੁਨ ਕਿਤੇ-ਕਿਤੇ ਮੀਂਹ ਪੈਂਦਾ, ਓਹ ਜਿਆਦਾ ਪੜਾਸ ਨਿਕਲਦੀ ਐ। ਓਹ ਜੋ ਥੋੜਾ-ਮੋਟ ਹਾਂ, ਜਦੋਂ ਥੋੜਾ-ਮੋਟਾ ਹੈਗਾ ਜਿਵੇਂ ਮੀਂਹ ਪੈਂਦਾ ਨਾ ਗਾ ਓਹਦੇ ਨਾਲ ਫਿਰ ਜਾਦਾ ਪੜ੍ਹਾਸ ਹੋਨ ਲੱਗ ਜਾਂਦੀ ਏ ਜੇ ਸਾਰੇ ਏਰੀਏ ਮਤਲਬ ਸਾਰੇ ਏਰੀਏ ਦੇ ਵਿੱਚ ਮੀਂਹ ਪਵੇਗਾ ਫੇਰ ਠੰਡਾ ਹੋ ਜਾਂਦਾ ਮੌਸਮ।
ਹਲੇ ਮੌਸਮ ਤੇ ਅਜੇ ਇਵੇਂ ਈ ਏ ਜੀ।
ਬੈਸੇ ਤੋਂ ਵੋ ਹਮ ਜੋ ਹੈ ਈ ਜੂਨ ਦਾ ਮਹੀਨਾ, ਜੂਨ ਦੇ ਮਹੀਨੇ ਇਸ ਮਹੀਨੇ ਤਾਂ ਗਰਮੀ ਹੁੰਦੀ ਹੁੰਦੀ ਐ। ਪਰ ਐਨੀ ਬੋਤ ਜਾਦਾ ਵੱਦ ਗਈ ਏ ਜਿਵੇਂ ਹੁਨ ਅੱਜ ਕੱਲ੍ਹ ਹੈਗਾ ਲੋਕ ਏਸੀ ਵਗੈਰਾ ਲਾਈ ਜਾਂਦੇ ਹੈਗੇ ਐਹਦਾ ਕਰਕੇ ਜਿਆਦਾ ਈ ਹੋਈ ਜਾ ਰਹੀ ਏ।
ਓਹ ਤੇ ਵੀ ਹੋ ਰਹੀ ਏ ਨਾ ਇੱਕ ਤਾਂ ਦੂਜੀ ਗੱਲ ਐ ਕੇ ਆ ਦੱਰਖਤ ਕੱਟ ਰਏ ਐ।
ਹਾਂ, ਦਰਖਤ ਤੇ ਸਾਰੇ ਈ ਕੱਟ ਦਿੱਤੇ ਐ ਸਰਕਾਰ ਨੇ ਬਸ ਕਹਿੰਦੇ ਸੜਕਾਂ ਬਣੌਨੀਆਂ, ਸੜਕਾਂ ਤਾਂ ਹਜੇ ਤੱਕ ਮੈਨੂੰ ਲੱਗਦਾ ਨੀ ਹੁਣੇ ਥੋੜ੍ਹੀ ਬਣਨ ਲੱਗੀਆਂ।
ਐ ਨਈਂ ਸਾਡੇ, ਨਈਂ ਸਾਡੇ ਤਾਂ ਸਾਡੇ ਬਣੀਆਂ ਸੜਕਾਂ ਮਗਰ ਦਰਖਲ ਸਾਰੇ ਕੱਟ ਰੇ, ਸਾਰੀ ਸੜਕਾਂ ਬਣ ਰਈਐ ਭਾਰਤਮਾਲਾ ਰੋਡ ਬਣੀ ਐ, ਸਭ ਕੁਛ ਬਣੀ ਐ। ਮਗਰ ਮੇਨ ਹੈ ਕਿ ਸੜਕਾਂ ਤੇ ਬਣੀਆਂ ਸਾਨੂੰ ਨੁਕਸਾਨ ਬੋਤ ਹੋਇਐ।
ਹੁੰ-ਹੁੰ, ਓਹ ਸਾਰੇ ਕਟ-ਕ ਖਾ ਸਾਰਿਆਂ ਨੂੰ ਹੀ ਨੁਕਸਾਨ ਹੈ ਹੁਣ ਕੇ ਵੀ ਮਤਲਬ ਆਪਣੇ ਚਲੋ ਦੇਖੋਗਾ ਬੀ ਜੇ ਹੁਨ ਦਰਖਤ ਹੁੰਦੇ ਤਾਂ ਬੀ ਠੰਡਾ ਰਹਿੰਦਾ ਬਾਰਿਸ਼ ਵੀ ਵਗੈਰਾ ਹੁੰਦੀ ਗਾ। ਹੁਨ ਜਿਵੇਂ ਪਸ਼ੂ ਵਗੈਰਾ ਹੈਗਾ ਹੁਨ ਓਹ ਵਚਾਰੇ ਵੀ ਕਿੱਥੇ ਬੈਠਨ, ਹੁਨ ਆਪਣੇ ਵਰਗੇ ਤਾਂ ਚਲੋ ਹਾਂ ਵੀ ਅੰਦਰ ਹੋ ਗਏਗਾ ਪੱਖੇ ਛੱਡ ਲਏ ਓਹਨਾ ਨੂੰ ਵੀ ਜਿਆਦਾ ਔਖਾ ਨਾ ਪਸ਼ੂਆਂ ਨੂੰ, ਸਾਰਿਆਂ ਨਾਲੋ ਜਿਆਦਾ ਪਹਿਲਾਂ ਪਸ਼ੂਆਂ ਨੂੰ ਔਖਾ ਐ। ਹੁਨ ਜਿਵੇਂ ਆਪਾਂ ਕਿਤੇ ਜਾਈਏ ਗਾ ਕਈ ਵਾਰੀ ਆਪਾਂ ਰਸਤੇ ਚ ਸਾਧਨ ਰੁਕ ਰੋਕ ਕੇ ਖੜ ਜਾਂਦੇ ਸੀ ਆਰਾਮ ਕਰ ਲੈਂਦੇ ਸੀ, ਅੱਜ ਕੱਲ ਤਾਂ ਓਹ ਵੀ ਹੈ ਨੀ ਗਾ ਸਿਸਟਮ
ਨਹੀਂ ਜੀ, ਓਹ ਵੀ, ਨਈ ਓ ਸਿਸਟਮ ਬੰਦ ਹੋ ਗਿਆ ਜੀ ਹੁਨ।
ਹੁੰ-ਹੁੰ, ਬਿਲਕੁਲ-ਬਿਲਕੁਲ। ਹੋਰ ਸਾਰੇ ਘਰੇ ਸਭ ਠੀਕ ਐ?
ਹਾਂਜੀ-ਹਾਂਜੀ।
ਚਲੋ ਵਦੀਆ ਈ ਚਾਹੀਦੀ ਐ ਹੈਗੇ। ਹੋਰ ਸੁਣਾਓ ਕੋਈ ਤੁਸੀਂ ਨਵੀਂ ਤਾਜਾ?
ਨਵੀ ਤਾਂ ਅੱਜ ਮੌਸਮ ਈ ਐ ਜੀ ਹੁਨ ਤਾਂ ਕੀ ਐ ਮੌਸਮ ਬਨਿਆ ਹੋਇਆ ਹੁਨ ਬਾਹਰ।
ਇੱਥੇ ਤਾਂ ਸਾਡੇ ਤਾਂ ਥੋੜੇ- ਥੋੜ੍ਹੇ ਬੱਦਲ ਹੈਗੇ ਏ, ਓ ਬਸ ਜੇ ਹਵਾ ਚੱਲ ਗਈ ਤਾਂ ਓ ਵੀ ਚਲੇ ਜਾਨਗੇ। ।
ਹੁਨ ਜੇ ਮੌਸਮ ਤਾਂ ਉੱਤੇ ਬਨੇਆ ਪੇਆ ਚਲੋ, ਹੋਜੇ ਤਾਂ ਠੀਕ ਆ ਬਾਰਿਸ਼ ਥੋੜਾ ਗਰਮੀ ਦੂਰ ਹੋਜੂਗੀ, ਸ਼ਾਮ ਦੇ ਟੈਮ
ਹਾਂ, ਬਸ ਓ ਵੀ ਇਨਾ ਵੀ ਨਾ, ਜੇ ਹੁਨ ਬਾਰਿਸ਼ ਹੋਵੀਗੀ, ਤਾਂ ਥੋੜਾ ਟੈਮ ਈ ਗਰਮੀ ਦੂਰ ਹੋਊਗੀ। ਔਰ, ਦੁਬਾਰਾ ਫੇਰ ਵਾਪਸ ਓਨੀ ਪੜਾਸ ਨਿਕਲੇਗੀ।
ਓ ਨਈ ਹੋ ਗੇਆ ਤਾਂ ਜ਼ਮੀਨਾਂ ਵਾਸਤੇ ਠੀਕ ਏ ਨਾ, ਜ਼ਮੀਨਾਂ ਵਾਸਤੇ ਕੀ ਹੋਜੂਗਾ ਜ਼ਮੀਨਾਂ ਬੰਦਰ ਪਸੂੋਂ ਵਾਸਤੇ ਪਸੂਆਂ ਵਾਸਤੇ ਕੀ ਹਰਾ ਹੋਜੂਗਾ।
ਹੂੰ, ਹੂੰ ਅੱਜ-ਕੱਲ੍ਹ ਤਾਂ ਉਹੀ ਹੈਗਾ, ਜੇ ਬਾਰਿਸ਼ ਹੁਨ ਥੋੜੀ ਜੀ ਹੋ ਜੇ ਨਾ, ਫਿਰ ਤਾਂ ਹੋਜੇਗਾ, ਹੁਨ ਇੰਨੀ ਗਰਮੀ ਦੇ ਵਿੱਚ ਚ ਆਪਾਂ ਕੋਈ ਚੀਜ਼ ਵੀ ਲਗਾਓਨੇ ਆ, ਨਾ ਓ ਵੀ ਮਚ ਜਾਂਦੀ ਏ।
ਏਕ ਦਿਨ ਰਹਿੰਦੀ ਸੀ, ਏਕ ਦਿਨ ਨੀ ਰਹਿੰਦੀ।
ਹੂੰ-ਹੂੰ, ਇੱਕ ਦਿਨ ਹੀ ਆਪਾਂ ਕੋਈ ਪੌਦਾ ਲਗਾਵਾਂਗੇ ਨਾ। ਉਹਨੂੰ ਇੱਕ ਦਿਨ ਨਾ ਆਪਾਂ ਨੂੰ ਪਾਨੀ ਨਾ ਪਾਵਾਂਗੇ। ਧੁੱਖ ਓ ਨਾਲ ਦੀ ਨਾਲ ਹੀ ਮੱਚ ਜਾਂਦਾ ਏ, ਗਰਮੀ ਏਨੀ ਜੇਆਦਾ ਏ।
ਹੁਨ-ਹੁਨ ਆਪਾਂ ਵੇਖ ਲੇਓ, ਆਪਾਂ ਦਿਨ ਚ ਕਿੰਨੀ ਵਾਰ ਪਾਨੀ ਪੀਂਨੇ ਆਂ ਆਪਾਂ।
ਹੂੰ, ਹੂੰ, ਹੂੰ
ਗਰਮੀ ਕਰਕੇ
ਹੂੰ
ਆਈ- ਆਈ ਹਾਲ ਪੋਦਾਂ ਦੇ ਹੋਏਆ।
ਉਹਨਾਂ ਨੂੰ ਆਪਾਂ ਅੱਠ ਨੌ ਦਿਨਾਂ ਚ ਅੱਠ ਨੌ ਦਿਨਾਂ ਚ ਪਾਓਨੇ ਆਂ ਪਾਨੀ, ਆਪਾਂ ਰੋਜ਼ ਉਹਨਾਂ ਨੂੰ ਰੋਜ਼ ਚਾਹੀਦਾ ਪਾਨੀ। ਸਵੇਰੇ -ਸ਼ਾਮ
ਹੂੰ-ਹੂੰ ਤੇ ਉਹੀ ਏ, ਜੀ ਹੁਨ ਆਪਾਂ ਪਾਨੀ ਪੀਂਦੇ ਹੈਗੇ ਆਂ ਉਦੇ ਨਾਲ ਵੀ ਆਪਨੀ ਪੇਆਸ ਨੀ ਪੁੱਜਦੀ।
ਨਈ-ਨਈ-ਨਈ ਪੁੱਛਦੀ ਜੇ ਔਰ ਤਾ, ਓ ਵੀ ਠੰਡਾ ਪਾਨੀ ਪੀਂਨੇ ਆਂ, ਜੀ ਬਾਰ-ਬਾਰ
ਹੂੰ, ਹੂੰ ਵੈਸੇ ਤਾਂ ਓ ਜਿਵੇਂ ਹੁਨ ਪਹਿਲਾਂ ਲੋਕ ਸੀਗੇ, ਓ ਘੜੇ ਆਲਾ ਪਾਨੀ ਪਿੰਦੇ ਸੀਗੇ। ਉਦੇ ਨਾਲ ਵੀ ਇੰਨਾ ਵੀ ਹਾਂ
ਅੱਜ ਵੀ ਅਸੀਂ ਕੜ੍ਹਿਆ ਦੇ ਪਾਨੀ ਪੀਂਨੇ ਆ, ਜੀ ਫਰਿਜ ਦਾ ਪਾਨੀ ਨੀ ਪੀਂਨੇ ਅਸੀਂ।
ਅੱਛਾ, ਅੱਛਾ ਨਈ ਅੱਜ ਕੱਲ ਤਾਂ ਜਿਵੇਂ ਹੁਨ ਜੇਆਦਾਤਰ ਫਰਿਜ ਵਗੈਰਾ ਚੱਲ ਗਏ ਨਾ, ਤੇ ਉਹਦਾ ਕਰਕੇ ਵੀ
ਫਰਿਜ ਤਾਂ ਚੱਲ ਰਹੇ ਆ, ਮਗਰ ਅਸੀਂ ਨਾ ਅੱਜ ਵੀ ਅਸੀਂ ਨਾ ਘੜੇ ਦਾ ਪਾਨੀ ਪੀਨੇ ਆਂ, ਇੱਥੇ ਮੌਸਮ ਕਿੰਨੇ ਵੀ ਚੇਂਜ ਹੋਜੇ, ਅਸੀਂ ਕੜੇ ਦਾ ਪਾਨੀ ਹੀ ਪੀਂਨੇ ਆਂ।
ਘੜੇ ਦਾ ਪਾਨੀ ਸਾਰੇਆਂ ਨਾਲੋਂ ਵਧੀਆ ਰਹਿੰਦਾ ਜੀ। ਨਾਲੇ ਆਪਾਂ ਨੂੰ ਖ਼ਰਾਬ ਨੀ ਕਰਦਾ ਨਾਲੇ ਹੂੰ -ਨਾਲੇ ਓ ਆਪਾਂ ਪੀਂਨੇ ਆ, ਨਾ ਉਦੇ ਨਾਲ ਥੋੜਾ ਟੈਮ ਤੇ ਮਰ ਜਾਂਦੀ ਹੈਗੀ, ਜੇ ਆਪਨਾ ਦੂਸਰਠ- ਠੰਡਾ ਫਰਿੱਜ ਆਲਾ ਪਾਨੀ ਪੀਂਦੇ ਆ ਨਾ, ਉਹਦੇ ਨਾਲ ਆਪਨੀ ਤੀਸ ਹੀ ਨੀ ਜਾਂਦੀ। ਤੇਅ ਹੀ ਲੱਗੀ ਜਾਂਦੀ ਏ ਵਾਪਸ ਜੇ ਆਪਾਂ ਘੜੇ ਵਾਲਾ ਪਾਨੀ ਪੀ ਲਾਂਗੇ, ਕੁਛ ਟੈਮ ਨੰਗ ਜੂਗਾਂ।
ਇੱਕ ਘੜੇਆ ਦਾ ਪਾਨੀ ਖੁਲਾ ਹੁੰਦਾ, ਏਕ ਤਾਂ ਠੀਕ ਏ, ਇੱਕ ਬੋਤਲ ਹੁੰਦੀ ਏ, ਬੋਤਲਾਂ ਆਲਾ ਪਾਨੀ ਬੰਦ ਹੁੰਦਾ ਕਿੰਨਾ ਕੁ ਕਿੰਨਾ ਕੁ ਸਵਾਸ ਕਰ ਲਈਏ, ਉਹਦਾ ਆਪਾਂ ਕੀ ਖਰਾਬ ਹੈ, ਕਿ ਸਹੀ ਏ।
ਹੂੰ-ਹੂੰ। ਤੇ ਫਰਿਜਾਂ ਤਾਂ ਹੁਣ ਅੱਜ-ਕੱਲ੍ਹ ਬਣ ਗਈਆ ਨੇ। ਪੈਲਾਂ ਤਾਂ ਪੈਲਾਂ ਵਾਲੇ ਜਮਾਨੇ ਦੇ ਕਿੱਥੇ ਫਰਿੱਜਾਂ ਸੀ ਵਿਚਾਰੇ ਲੋਕ ਕੜਿਆਂ ਦੇ ਉ ਥੋਰੀ ਬੋਰੀ ਅ ਪਾ-ਪਾ ਕੇ ਰੱਖਦੇ ਸੀਗੇ, ਹਾਂ ਵੀ ਇਸੇ ਨਾਲ ਹੀ
ਅਰੇ ਯਾਰ ਅਸੀਂ ਨਾ, ਸਾਡੇ ਦਾਦੇ ਪੜਦਾਦੇ ਹੈਗੇ। ਅੱਜੇ ਤੱਕ ਓ ਕੈਂਦੇ। ਕਿ ਐਵੇਂ ਕਰੋ ਐਵੇਂ ਕਰੋ, ਅਸੀਂ ਓਨਾਂ ਦੀ ਗੱਲ ਮੰਨਦੇ ਆ ਤੇ ਅਸੀਂ ਵੀ ਨਾ ਤੁਸੀਂ ਜਿਵੇਂ ਕੈ ਰੇਓ ਨਾ। ਗੜੇ ਦੇ ਉਤੇ ਬੋਰੀ ਵਿਛਾ ਕੇ
ਹਾਂ-ਹਾਂ।
ਅਸੀਂ ਨਾ, ਓਹੀ ਸਿਸਟਮ ਕਰ ਰੱਖਿਆ ਐ।
ਹਾਂ ਓਦੇ ਨਾਲ ਠੰਡਾ ਰੇਂਦਾ ਪਾਨੀ।
ਹਾਂਜੀ-ਹਾਂਜੀ ਜਿਵੇਂ ਸ਼ਾਮ ਨੂੰ ਅਸੀਂ ਨਾ ਪਾਨੀ ਪਵਾਦੇ ਅਐ ਅੰਦਰ ਤੇ ਸਵੇਰੇ ਵੇਖੇ ਤਾਂ ਠੰਡਾ ਹੁੰਦਾ ਪਾਨੀ ਪੂਰਾ
ਹੂੰ-ਹੂੰ ਸ਼ਾਮ ਨੂੰ ਭਰ
ਹਾਂਜੀ-ਹਾਂਜੀ ਸਈ ਐ ਜੀ ਸਈ ਐ ਜੀ। ਹੈਲੋ ਹੈਲੋ
ਤੇੇਰੀ ਮੇਰੀ ਆਵਾਜ਼ ਨਈ ਆ ਰੀ ਤੁਆਡੇ ਕੋਲੇ?
ਆਰ ਹੁਣ-ਹੁਣ ਆਈਏ ਜੇ ਪੈਲਾਂ ਨਟਵਕ ਇਸ਼ੂ ਆ ਗਿਆ ਤੁਆਡੇ ਕੋਲੋ
ਨਈ ਮੇਰੇ ਕੋਲ ਤਾਂ ਫੁੱਲ ਹੈਗਾ ਤੁਆਡੇ ਕੋਲੇ ਹੋ ਸਕਦਾ।
ਨਈ-ਨਈ ਮੇਰੇ ਕੋਲ ਤਾਂ ਸਾਡੇ ਪੜੋਸੀਆਂ ਕੋਲ ਟਾਵਰ ਹੈਗਾ ਜੀ ਏਥੇੇ ਨੇਟ ਫੂੱਲ ਆ ਸਾਡੇ ਕੋਲ ਤਾਂ ਹੁਣ ਮੌਸਮ ਤੁਆਡੇ ਕੋਲ ਮੌਸਮ ਹੁਣ ਤੁਆਡੇ ਕੋਲ ਮੌਸਮ ਕਿਵੇਂ ਐ?
ਸਾਡੇ ਕੋਲੇ ਤਾਂ ਮੌਸਮ ਬਸ ਕੋਈ-ਕੋਈ, ਟਵਾਂ-ਟਵਾਂ ਬੱਦਲ ਏ।
ਅੱਛਾ-ਅੱਛਾ ਜਿਵੇਂ ਮੋ ਮੌਸਮ ਹੋਯਾ ਜਿਵੇਂ ਗਰਮੀ ਲੱਗ ਰਹੀ ਐ ਨਾ ਆਪਾਂ ਨੂੰ ਉਵੇਂ ਲੱਗਤਾ ਐ ਕਿ ਸ਼ਾਮ ਨੂੰ ਬਾਰਿਸ਼ ਆਊਗੀ।
ਹ ਇੰਨੀ ਗਰਮੀ ਰਈ ਤਾਂ ਬੱਦਲ ਵਣ ਜਾਏਗਾ ਪੂਰਾ।
ਹਾਂ ਬੱਦਲ ਬਣ ਗਏ ਤਾਂ ਸ਼ਾਮ ਨੂੰ ਪੱਕੇ ਬਾਰਿਸ਼ ਆਊਗੀ।
ਹੂੰ-ਹੂੰ। ਬਰ ਲੱਗਦਾ ਨੀ ਗਾ ਕਿਉਂਕਿ ਏਥੇ ਸਾਡੇ ਹੈ ਨੀ ਨਾ ਇੰਨਾ ਬੱਦਲ ਕੋਈ-ਕੋਈ ਆ ਟਾਵਾਂ-ਟਾਵਾਂ ਵ ਜੇ ਓ ਹਵਾ, ਕੱਲ ਬਣਿਆ ਸੀ ਕੱਲ ਬੋਤ ਵਧੀਆ ਬਣਿਆ ਸੀ ਬੱਦਲ ਹੈਗਾ ਪਰ ਕਦੀ ਹਵਾ ਚੱਲਗੀ ਨੇਰੀ ਚੱਲਗੀ ਏ ਤੇ ਸਾਰੇ ਈ ਚੱਲ ਗਯਾ। ਉੜਾ ਕੇ ਲੈ ਗਏ ਹਨੇਰੀ।
ਮੌਸਮ ਦਾ ਤਾਂ ਮੌਸਮ ਦਾ ਤਾਂ ਕੁਛ ਕੈ ਨੀ ਸਕਦੇ ਆਪਾਂ ਮੌਸਮ ਦਾ ਪੰਜ ਮਿੰਟ ਲੱਗਦੇ ਆ ਤਿਆਰ ਹੋਨ ਨੂੰ
ਹੂੰ-ਹੂੰ ਏਹ ਤਾਂ ਹੈ।
ਓ ਕਈ ਵਾਰ ਤਾਂ ਵੇਖਦੇ ਆ। ਓ ਨਾ ਆਪਾਂ ਕਈ ਵਾਰ ਵੇਖਦੇ ਹੈਗੈ ਐ ਕਿ ਆਪਣੇ ਬਾਰਿਸ਼ ਹੋਰੀ ਹੋਤੀ ਏਕ ਵੀ ਬਦਲ ਨੀ ਹੁੰਦਾ।
ਹਾਂ-ਹਾਂ। ਓਈ ਐ ਨਾ। ਹੁਣ ਓਈ ਐ ਵੀ ਬੋਤ ਗਰਮੀ ਪੈਣ ਲੱਗ ਗਈ ਗਾਂ ਜਵਾਕਾਂ ਨੂੰ ਈ ਰੱਖਣਾ ਬੋਤ ਔਖਾ ਵੇ ਕਰੇ। ਬੱਚੇ ਆਨਾ ਗਾ ਛੋਟ ਛੋਟੇ ਬੱਚੇ ਹੈਗੇ ਬਾਰ ਨੂੰ ਭੱਜਦੇ ਓਨਾਂ ਨੂੰ ਏਹ ਨੀ ਪਤਾ ਕਿ ਗਰਮੀ ਐ ਬਾਰ। ਤੇ ਬਾਰ ਨੂੰ ਆਖਣਗੇ ਹਾਂ ਬਾਰ ਖੇਡਾਂਗੇ। ਬਾਰ ਹੁਣ ਗਰਮੀ ਬੋਤ ਜਾਦਾ ਹੈਗਾ ਬੱਚੇ ਸਮਝਦੇ ਨੀ ਗੇ ਬਿਲਕੁਲ, ਤੇ ਓਈ ਐ ਵੀ ਥੋੜ੍ਹੀ ਮੋਤ ਵੀ ਮੀ
ਸਈ ਹੁੰਦੇ ਜੇ।
ਹਾਂ ਥੋੜਾ ਮੋਟਾ ਮੀਂ ਪੈ ਜੇ ਣਾ ਗਾ ਬੱਚਿਆਂ ਨੂੰ ਵੀ ਖੇਡਣਾ ਸੌਖਾ ਐ।
ਓ ਸਾਡੇ ਤਾਂ ਨਾ ਏਧਰ ਥੋੜੀ ਜੀ ਬਾਰਿਸ਼ ਸ਼ੁਰੂ ਹੋ ਜੇ ਨਾ ਬੱਚੇ ਓਦੇ ਬਾਰ ਚਲੇ ਜਾਂਦੇ ਨਾਣ ਵਾਸਤੇ।
ਹੂੰ ਹੂੰ ਸਾਡੇ ਵੀ। ਅਸੀਂ ਤਾਂ ਕਈ ਵਾਰੀ ਖੁਦ ਖੁਦ ਈ ਨਾਉਣ ਲੱਗ ਜਾਣੇ ਗੇ ਘਰੇ ਘਰੇ। ਗਰਮੀ ਐ ਨਾ ਗਰਮੀ ਦੇ ਵਿੱਚ ਤਾਂ ਫੇਰ ਐਵੇਂ ਲੱਗਦਾ ਵੀ। ਥੰਡਾ ਠੰਡਾ ਪਾਣੀ ਹੋਵੇ ਨਾ ਲੀਏ।
ਹੁਣ ਮੌਸਮ ਚੇਂਜ ਹੋ ਰਿਆ, ਹੁਣ ਗਰਮੀ ਹੌਲੀ ਹੌਲੀ ਜਾਊਗੀ ਤਾਂ ਸਰਦੀ ਆਊਗੀ।
ਹੂੰਅ ਅਜੇ ਤਾਂ ਨੀ ਗਾ ਅਜੇ ਤੋਂ ਦੇਖੋ ਅਜੇ ਤੋਂ ਦੋ ਢਾਈ ਮੀਨੇ ਪਏ ਆ, ਸਰਦੀ ਆਉਣ ਦੇ ਵਿੱਚ। ਜੇ ਗਾ, ਹੂੰ ਜੇ ਆਪਾਂ ਹੁਣ ਮੌਸਮ ਨੂੰ ਹਾਂਜੀ
ਪੈਲਾ ਮੌਸਮ ਸੀਗਾ ਚਾਰ-ਚਾਰ ਮੀਨਿਆਂ ਦਾ, ਚਾਰ ਮੀਨੇ ਹੁੰਦੀ ਸੀ ਬਾਰਿਸ਼। ਚਾਰ ਮੀਨੇ ਦੀ ਸਰਦੀ ਤੇ ਚਾਰ ਮੀਨੇ ਦੀ ਗਰਮੀ।
ਹੁੰਅ।
ਹੁਣ ਤਾਂ ਨਾ ਤੁਸੀਂ ਵੇਖਦੇ ਓ ਕੀ ਅੱਠ ਮੀਨੇ ਤੋਂ ਤਾਂ ਗਰਮੀ-ਗਰਮੀ ਹੋ ਗੀ।
ਹਾਂਜੀ, ਗਰਮੀ ਜ਼ਾਦਾ
ਓ ਬਾਰਿਸ਼ ਤਾਂ -
ਸਾਡੇ ਤਾਂ ਬਾਰਿਸ਼ ਇੱਥੇ ਹੋ ਵੀ ਨੀ ਰਈ, ਅੱਜ ਨਾ ਹੁਣ ਹੋਈ ਏ ਨਾ ਇੱਕ ਸਾਲ ਬਾਦ ਬਾਰਿਸ਼ ਹੈਈ ਏ ਸਾਡੇ। ਸਾਢੇ ਏਥੇ।
ਅੱਛਾ।
ਇੱਕ ਸਾਲ ਬਾਦ ਏਥੇ ਬਾਰਿਸ਼ ਹੋਈ ਏ।
ਹੂੰ ਕਾਫੀ ਲੇਟ ਹੋਈ ਏ।
ਤੇ ਹੁਣ ਕਾਫ਼ੀ ਲੇਟ ਹੋਈ ਐ, ਤੇ ਹੁਣ ਲੱਗ ਵੀ ਰਿਆ ਕਿ ਕੱਲ੍ਹ ਅੱ ਅੱਜ ਵੀ ਹੋਈ ਏ ਬਾਰਿਸ਼। ਚਲੋ ਆਜੇ ਤੇ ਵਧੀਆ, ਬਾਰਿਸ਼ ਵੀ ਸਾਡੇ ਬੋਤ ਜ਼ਰੂਰੀ ਐ।
ਹਾਂਜੀ-ਹਾਂਜੀ।
ਨਈ ਗਰਮੀ ਵੀ, ਗਰਮੀ ਵੀ ਹਾਂਜੀ-ਹਾਂਜੀ, ਸਈ ਗੱਲ ਤੁਆਡੀ। ਗਰਮੀ ਵੀ ਜ਼ਰੂਰੀ ਐ ਤੇ ਸਰਦੀ ਵੀ ਜ਼ਰੂਰੀ ਐ।
ਲੇਕਿਨ ਆਪਣਾ ਸਰੀਰ ਐਵੇਂ ਦਾ ਵੀ ਨਾ ਤਾਂ ਜ਼ਾਦਾ ਗਰਮੀ ਝੱਲ ਸਕਦਾ ਨਾ ਜ਼ਾਦਾ ਠੰਢ ਝਲ ਸਕਦਾ। ਜੇ ਜਾਦਾ ਠੰਡ ਹੋ ਜਾਂਦੀ ਐ ਤਾਂ ਲੋਕ ਜੇ ਜਾਦਾ ਠੰਢ ਹੋ ਜਾਂਦੀ ਐ ਤਾਂ ਲੋਕ ਕੈਣ ਲੱਗ ਜਾਂਦੇ, ਹਾਂ ਬਾਲੀ ਠੰਢ ਹੋਣ ਲੱਗ ਗੀ।